ਹੈਲੋ,
ਹੈਲੋ, ਸਸ ਰੀ ਕਾਲ ਜੀ। ਕੀ ਹਾਲ ਨੇ?
ਵਧੀਆ ਜੀ-ਵਧੀਆ, ਤੁਸੀਂ ਸੁਣਾਓ।
ਬਸ -ਬਸ ਵਧੀਆ, ਆਪਾਂ ਵੀ ਠੀਕ- ਠਾਕ।
ਹਾਂਜੀ ਬਸ ਵਧੀਆ ਜੀ, ਹੋਰ ਅੱਜ ਤੁਸੀਂ ਕਿਵੇਂ ਯਾਦ ਕੀਤਾ, ਕਾਫੀ ਟੈਮ ਹੋ ਗਿਆ ਤੁਸੀਂ ਕੋਈ ਕੌਲ ਨੀ, ਕੋਈ ਮੈਸੇਜ ਨੀ ਕੁਛ ਕਰਦੇ। ਨਹੀਂ ਯਾਦ, ਕਿੰਨਾ ਚਿਰ ਹੋ ਗਿਆ ਮੈਨ ਕਾਫੀ ਟਾਈਮ ਤੋਂ ਥੋੜਾ ਬਿਜੀ ਸੀ ਮੈਨੂੰ ਵੀ, ਮੈਂ ਕਿਹਾ ਚਲੋ ਅੱਜ ਤੁਹਾਨੂੰ ਫੋਨ ਲਾਵਾਂ। ਪਰ ਫਿਰ ਮੈਂ ਥੋੜ੍ਹਾ ਮਾਰਕੀਟ ਗਿਆ ਸੀ, ਫਿਰ ਮੈਂ ਤੁਹਾਨੂੰ ਮੈਸੇਜ ਭੇਜਤਾ ਸੀ, ਤਾਂਹੀ ਤੁਸੀਂ ਮੈਨੂੰ ਕਾਲ ਕੀਤੀ ਹੋਣੀ ਹਨਾ।
ਹਾਂਜੀ -ਹਾਂਜੀ, ਮੈਂ ਤਾਂ ਥੋਨੂੰ ਤਾਂ ਕੌਲ ਕੀਤੀ ਆ ਕਿਉਂਕਿ ਕਾਫੀ ਟਾਈਮ ਹੋ ਗਏ ਗੱਲ ਨਹੀਂ ਹੋਈ, ਮੈਂ ਕਿਹਾ ਚਲੋ ਅੱਜ ਮੈਂ ਵੀ ਫਰੀ ਹੋਈ ਹਾਂ, ਬਹੁਤ ਟਾਈਮ ਬਾਅਦ, ਤੇ ਮੈਂ ਥੋਡੇ ਨਾਲ ਗੱਲ ਕਰਨੀ ਐ।
ਹਾਂ, ਮੈਂ ਤੁਹਾਨੂੰ ਪਤਾ ਨਾ ਥੋੜਾ ਬਟੀਕ ਦੇ ਚੱਕਰ ਵਿਚ ਬਿਜ਼ੀ ਰਹਿੰਨਾ ਵਾਂ। ਹੁਣੇ ਵੀ ਮੈਂ ਮਾਰਕੀਟ ਗਿਆ ਸੀ, ਕੁਛ ਕਲਰ ਸੀ ਲਾਈਨਿੰਗ ਦੇ, ਜਿਹੜੇ ਆਪਣਾ ਇਧਰ ਮਿਲਦੇ ਨੀ ਪਏ ਸੀ, ਫਿਰ ਥੋੜ੍ਹਾ ਸ਼ਹਿਰੋ ਬਾਹਰ ਜਾਣਾ ਪਿਆ ਮੈਨੂੰ ਕਲਰ ਵਗੈਰਾ ਲੈਣ, ਮਿਲਦੇ ਨਾ।
ਹਾਂਜੀ-ਹਾਂਜੀ, ਕਿਹੜੇ ਮਾ- ਕਿਹੜੇ ਮਾਰ ਕੀਟ ਗਏ ਸੀਗੇ ਤੁਸੀਂ, ਥੋਡੇ ਘਰ ਦੇ ਕੋਲ।
ਨਹੀਂ-ਨਹੀਂ, ਸਾਡੇ ਥੋੜੇ- ਥੋੜਾ ਦੂਰ ਪੈ ਜਾਂਦਾ, ਮਤਲਬ ਹੈਗਾ ਇੱਕ। ਰਾਜ ਕਲੋਥ ਹਾਊਸ, ਉੱਥੇ ਨਾ ਹਰ ਕਲਰ ਮਿਲ ਜਾਂਦਾ ਲਾਈਨਿੰਗ ਦਾ, ਜਿਵੇਂ ਮਤਲਬ ਤੁਸੀਂ ਕੋਈ ਵੀ ਕਲਰ ਲੈ ਲੋ, ਮੇਰੇ-ਮੇਰੇ ਕੋਲ ਜਿਹੜੇ ਸੂਟ ਸਟਿਚ ਕਰਨੇ ਆਏ ਸੀ ਥੋੜਾ ਨਾ ਨਿਊਟ ਸ਼ੇਡ ਸੀ, ਪੇਸਟਲ ਕਲਰ ਸੀ, ਤੇ ਉਹ ਆਪਣਾ ਨਾ ਥੋੜਾ ਤੁਹਾਨੂੰ ਪਤਾ ਸਾ ਸਾਡੇ ਏਰੀਏ ਚ ਏਨੀਆਂ ਦੁਕਾਨਾਂ ਨਹੀਂ ਹੈ ਨਾ, ਮਤਲਬ। ਵਧੀਆ, ਫਿਰ ਮੈਨੂੰ ਨਾ ਫਿਰਾ ਹਾਂਜੀ-ਹਾਂਜੀ, ਆਪਣਾ ਬੁਟੀਕ ਦਾ ਕੰਮ ਏ, ਟੇਲਰ ਰੱਖੇ ਦੇ ਨੇ ਤਿੰਨ- ਚਾਰ। ਆਪਣਾ ਤੁਸੀਂ ਲਾਇਓ ਚੱਕਰ ਕਦੀ, ਸੂਟ ਸਟਿੱਚ ਕਰਾਨੇ ਹੋਣ ਤੇ।
ਹਾਂਜੀ-ਹਾਂਜੀ, ਮੈਂ ਨਾ ਸਟਿਚ ਕਰਾਣੇ ਆ, ਵੈਸੇ ਮੈਂ ਸੂਟ ਘੱਟ ਹੀ ਇਹ ਕਰਦੀ ਆ। ਪਾਨੀ ਆਂ, ਕਿਉਂਕਿ ਮੇਰਾ ਜ਼ਿਆਦਾਤਰ ਘਰੇ ਕੰਮ ਰਹਿੰਦਾ, ਤਾਂ ਟਰੈਕ ਸੂਟ ਵਗੈਰੇ ਪਰ ਮੈਨੂੰ ਕੋਈ ਚੰਗਾ ਜਾ ਟੇਲਰ, ਕੋਈ ਬੁ ਟੀਕ ਨੀ ਮਿਲ ਰਿਹਾ, ਮੈਂ ਸੋਚਿਆ ਮੈਂ ਇੱਕ ਵਾਰ ਮੈਂ ਸੁਣਿਆ ਬਹੁਤ ਥੋਡਾ ਨਾਮ ਸੁਣਿਆ, ਕੀ ਤੁਸੀਂ ਬਹੁਤ ਵਧੀਆ।
ਹਾਂਜੀ ਤੇ ਇਸ ਵਾਰ ਆਪਣਾ ਸਮਰ ਵੇਕੇਸ਼ਨ ਸੀ, ਕੋਈ ਪਲੈਨ ਨਹੀਂ ਬਣਿਆ, ਤੁਹਾਡਾ ਕਿ ਉੱਥੇ ਜਾਣ ਦਾ ਮੰਨ ਲੋ ਵਾਟਰ ਪਾਰਕ ਹੋ ਜਾਂਦਾ, ਦਰਬਾਰ ਸਾਹਿਬ ਚੱਲਦੇ ਤੁਸੀਂ। ਪਿੱਛੇ ਜੀ ਗੱਲ ਹੋਈ ਸੀ ਨਾ, ਤੁਸੀਂ ਕਿਹਾ ਸੀ, ਤੁਸੀਂ ਆਪਣੇ ਬੇਟੇ ਨੂੰ ਸਵਿੰਗ ਸਿਖਾਣੀ ਏ।
ਹਾਂਜੀ -ਹਾਂਜੀ ਵੀਰ ਜੀ, ਮੈਂ ਕੀਤਾ ਸੀਗਾ। ਪਰ ਨਾ ਹਜੇ ਮੈਂ ਕਿਹਾ ਵੀ ਚਲੋ, ਮੇਰੀ ਖੁਦ ਦੀ ਸਿਸਟਰ ਇਨ ਲੋਜ਼ ਆਈਆਂ ਸੀ ਘਰ, ਤੇ ਮੈਂ ਸੋਚਿਆ ਚਲੋ ਉਹਨਾਂ ਦੇ ਵਿੱਚ ਬਿਜੀ ਸੀਗੇ। ਫੇਰ ਘਰੇ ਜੇ ਕੋਈ ਆ ਜਾਂਦਾ
ਤੁਹਾਡੀਆਂ ਨ‌ਣਾਨਾਂ ਆਈਆਂ ਦੀਆਂ ਸੀਗੀ।
ਹਾਂਜੀ -ਹਾਂਜੀ, ਮੇਰੀਆਂ ਨਣਾਨਾਂ ਆਈਆ ਸੀ, ਮੈਂ ਕਿਹਾ ਵੀ ਘਰ ਚ ਹੁਣ ਜੇ ਕੋਈ ਆਂਦਾ, ਫੇਰ ਨਹੀਂ ਕਿੱਥੇ ਨਿਕਲਿਆ ਜਾਂਦਾ।
ਉਹ ਵੀ ਤੇ ਚਿਰਾਂ ਪਿੱਛੋਂ ਆਂਦੀਆਂ ਨੇ ਸਾਲ ਚ।
ਹਾਂਜੀ -ਹਾਂਜੀ, ਹਾਂਜੀ ਉਹੀ ਗੱਲ ਆ, ਫੇਰ ਮੈਂ ਕਿਹਾ ਜਦੋਂ ਇਹ ਆ ਕੇ ਅੱਜ ਅਸੀਂ ਬਣਾਇਆ ਸੀਗਾ ਪੋਹੇ।
ਅੱਛਾ -ਅੱਛਾ ਬੜੀ ਵਧੀਆ, ਅਸੀਂ ਵੀ ਅੱਜ ਪੋਹੇ ਬਣਾਣੇ ਸੀ, ਤੇ ਨਾ ਮੈਂ ਲੈਣ ਚੱਲਾ ਸੀ, ਤੇ ਬੜਾ ਕਾਲਾ ਬੱਦਲ ਆ ਗਿਆ ਸਵੇਰੇ, ਫਿਰ ਮੈਂ ਗਿਆ ਈ ਨੀ ਲੈਣ, ਕਿਉਂਕਿ ਬਾਰਿਸ਼ ਬੜੀ ਹੁਣ ਵੀ ਨੀ ਬਾਰਿਸ਼ ਰੁਕਦੀ ਨੀ ਪਈ, ਬਾਰਿਸ਼ ਆਈ ਜਾ ਰਹੀ, ਆਈ ਜਾ ਰਹੀ, ਸਗੋਂ ਮੈਂ ਮਾਰਕੀਟ ਗਿਆ। ਛਤਰੀ ਲੈ
ਹਾਂਜੀ। ਨਹੀਂ ਤਾਂ, ਤੁਸੀਂ ਪਹਿਲਾਂ ਹੀ ਸਟੌਕ ਰੱਖ ਲਿਆ ਕਰੋ ਨਾ, ਜਿਵੇਂ ਗ ਗ੍ਰੋਸਰੀ ਘਰ'ਚ।
ਦੇਖੋ ਪਤਾ ਕੀ ਗੱਲ, ਭੈਣ ਜੀ ਅਹ ਨਾ ਮੈਂ ਤੇ ਦੇਖੋ ਘਰਦਿਆਂ ਦਾ ਕੰਮ ਹੁੰਦਾ ਨਾ, ਜਨਾਨੀਆਂ ਦਾ ਤੇ ਉਹਨਾਂ ਨੂੰ, ਉਹਨਾਂ ਨੇ ਮੈਨੂੰ ਦੱਸਿਆ ਹੀ ਨਹੀਂ, ਕਿ ਪ ਹੇ ਵਗੈਰਾ ਖਤਮ ਹੈ, ਮੈਕਰੋੋਨੀ ਵਗੈਰਾ ਨੂਡਲਸ ਨਹੀਂ ਐ, ਫ਼ਿਰ ਤੁਹਾਨੂੰ ਪਤਾ ਸਵੇਰੇ ਆਪਾਂ ਜਾਈਦਾ ਏ, ਆਪਣਾ ਗੁਰਦੁਆਰਾ ਸਾਹਿਬ ਫਿਰ ਆਕੇ, ਤੁਹਾਨੂੰ ਪਤਾ ਭੁੱਖ ਵਗੈਰਾ ਲਗ ਜਾਂਦੀ ਏ ਥੋੜੀ ਵੋਕਿੰਗ ਕਰ ਲਈਦੀ ਏ, ਛੱਤ ਤੇ ਹੈਨਾ।
ਹਾਂਜੀ-ਹਾਂਜੀ।
ਹਾਂਜੀ, ਹੋਰ ਤੁਹਾਡਾ ਬੇਟਾ ਠੀਕ ਏ?
ਹਾਂਜੀ-ਹਾਂਜੀ। ਹੋਰ ਵੀਰ ਜੀ, ਹੋਰ ਸੁਣਾਓ ਤੁਸੀਂ? ਲਾਇਓ ਤੁਸੀਂ ਕਦੇ ਚੱਕਰ, ਤੁਸੀਂ ਆਂਦੇ ਨੀ।
ਤੁਹਾਡੇ ਨਾਲ ਮੈਂ ਪੁੱਛਣਾ ਸੀ, ਜਿਵੇਂ ਨਾ ਕਾਫੀ ਟਾਈਮ ਤੋਂ ਨਾ ਮੇਰਾ ਵੇਟ ਨਾ ਬੜਾ ਵਧੀ ਜਾ ਰਿਹਾ, ਮਤਲ ਮਤਲਬ ਨਾ, ਤੇ ''ਮੈਂ ਥੋੜਾ, ਮੈਨੂੰ ਪਤਾ ਲੱਗਿਆ ਸੀ ਵੀ ਤੁਸੀਂ ਡਾਇਟ ਵਗੈਰਾ ਵੀ ਦਿੰਦੇ ਹੋ, ਤੇ ਮੈਂ ਕਿਹਾ ਚਲੋ ਮੈਂ ਤੁਹਾਨੂੰ ਤਾਂ ਈ, ਮੈਂ ਤੁਹਾਨੂੰ ਯਾ ਯਾਦ ਕਰ ਰਿਹਾ ਸੀ, ਦੋ-ਤਿੰਨ ਦਿਨ ਤੋਂ, ਮੈਂ ਕਿਹਾ ਚੱਲ, ਤੁਹਾਨੂੰ ਪੁੱਛਾਂ ਕਿ ਕੋਈ ਅੱਛੀ ਜੀ, ਡਾਇਟ ਵਗੈਰਾ ਮੈਨੂੰ ਬਣਾਦੋ, ਮਲਟੀ ਦੇ ਨਾਲ ਨਾ ਮਤਲਬ, ਮੇਰਾ ਪੇਟ ਥੋੜਾ ਅੰਦਰ ਹੋ ਜਾਏ, ਹਨਾ। ਥੋੜਾ ਵੇਟ ਵੀ ਘੱਟ ਜੇ, ਮੈਨੂੰ ਬੜਾ ਥੋੜਾ ਓਹ ਹੁੰਦਾ ਆਪਣੇ-ਆਪ ਨੂੰ ਬੜਾ ਅਜੀਬ ਲੱਗਦਾ ਵੇ। ਮੇਰਾ ਨਾ ਹੁਣ, ਵੈਸੇ ਤਾਂ ਮੇਰਾ ਸੱਤਰ, ਇਕੱਤਰ ਕਿੱਲੋ ਹੈਗਾ ਜੇ, ਉਂਝ ਵੈਸੇ ''ਮੈਂ ਮਤਲ ਸਿਕਸਟੀ ਏਟ, ਸਿਕਸਟੀ ਨਾਈਨ ਤੱਕਰ ਤਾਂ ਸਹੀ ਰਹਿੰਦਾ ਏ, ਉਣੱਤਰ-ਅਠੱਤਰ, ਉਣੱਤਰ ਤ ਹਾਈਟ ਤੇ ਮੇਰੀ ਪੰਜ-ਚਾਰ ਏ।
ਪੰਜ ਚਾਰ ਯਾਂ, ਫੇਰ ਤਾਂ ਥੋਡਾ ਇਸ ਹਿਸਾਬ ਨਾਲ ਵੇਟ, ਸਿਕਸ ਸਿਕ੍ਸਟੀ-ਫਾਵੀਵ, ਟੂ ਸੈਵੰਟੀ ਦੇ ਅੰਦਰ-ਅੰਦਰ ਰਹਿਣਾ ਚਾਹੀਦਾ ਯਾ।
ਹਾਂ ਬਸ, ਇੱਕ-ਡੇਢ ਕਿੱਲੋ ਵੱਧਗਿਆ, ਪਤਾ ਕੀ ਗੱਲ ਏ, ਵੇਖੋ ਯਾਰੀ ਦੋਸਤੀ'ਚ ਨਾ ਥੋੜਾ ਬਾਹਰ ਅੰਦਰ ਜਾਣਾ ਪੈਂਦਾ ਐ, ਕਿੱਟੀਆਂ ਵੀ ਪਾਂਨੇ ਆ ਨਾ ਆਪਾਂ, ਫਿਰ ਦੇਖੋ ਥੋੜਾ ਬਹੁਤ ਖਾਣਾ ਹੀ ਪੈਂਦਾ ਫਾਸਟ-ਫੂਡ ਵਗੈਰਾ, ਵੈਸੇ ਤੇ
ਦੇਖੋ ਜੀ, ਕਦੇ-ਕਦਾਰ ਖਾਣ ਨਾਲ ਤਾਂ ਕੋਈ ਵੇਟ ਨੀ ਵੱਧਦਾ, ਜੇ ਤੁਹਾਡਾ ਸ਼ੀਡਿਊਲ ਡੇਲੀ ਦਾ ਕੁਛ ਵੀ ਖਾ ਰਹੇ ਹੋਂ ਜਿਵੇਂ ਮੇਨ ਡੇਲੀ'ਚ ਮਿੱਠਾ ਖਾ ਰਹੇ ਹੋ, ਮਿੱਠੇ ਦੀਆਂ ਚਾਹ ਪੀ ਰਹੇ ਹੋਂ, ਜਾਂ ਬਾਹਰ ਦਾ ਫਾਸਟ-ਫੂਡ ਖਾ ਰਹੇ ਹੋਂ, ਤਾਂ ਵੇਟ ਵੱਧਦਾ।
ਹਾਂਜੀ।
ਜੇ ਇੱਕ-ਅੱਧੀ ਵਾਰੀ ਖਾਣ ਨਾਲ ਕੁਛ ਨਹੀਂ ਹੁੰਦਾ, ਵੈਸੇ ਤਾਂ ਨਹੀਂ ਖਾਣਾ ਚਾਹੀਦਾ। ਡਿਸੀਪਲੀਨਸ ਪੂਰਾ ਆਪਦਾ ਪੱਕਾ ਰੱਖੋ, ਤੁਹਾਡਾ ਵੇਟ ਘੱਟ ਜੁਗਾ।
ਜੀ, ਹਾਂਜੀ, ਹੋਰ ਘਰ-ਪਰਿਵਾਰ, ਹਾਂਜੀ ਘਰ-ਪਰਿਵਾਰ ਸਭ ਵਧੀਆ?
ਹਾਂਜੀ-ਹਾਂਜੀ, ਸਭ ਵਧੀਆ ਘਰ।
ਫਿਰ ਤੁਸੀਂ ਆਪਣਾ ਯੋਗਾ ਕਰਦੇ ਹੋ, ਕਿ ਜਿੰਮ ਕਰਦੇ ਹੋ?
ਮੈਂ ਯੋਗਾ ਵੀ ਕਰਦੀ ਆਂ, ਜਿੰਮ ਵੀ ਕਰਦੀ ਆਂ। ਤੇ, ਮੈਂ ਗ੍ਰਾਉਂਡ ਵੀ ਜੁਆਇਨ ਕੀਤਾ ਹੋਇਆ।
ਅੱਛਾ-ਅੱਛਾ, ਚਲੋ ਵਧੀਆ ਗੱਲ ਏ। ਤੇ ਫਿਰ, ਵੈਸੇ ਤੁਸੀਂ ਕਿਵੇਂ ਮੈਨੇਜ ਕਰ ਲੈਂਦੇ ਹੋ, ਤੁਹਾਡਾ ਬੇਟਾ ਵੀ ਛੋਟਾ ਹੈ, ਤੁਹਾਡੀ ਸੀਸ ਨਨਾਣਾ ਆਈਆਂ ਦੀਆਂਨ, ਫਿਰ ਤੁਸੀਂ ਆਪਣਾ ਘਰ-ਪਰਿਵਾਰ ਵੀ ਦੇਖਣਾ, ਜਿੰਮ ਜੁਮ ਜਾਣਾ, ਫਿਰ ਕਿਵੇਂ ਕਰਦੇ ਹੋ, ਤੁਸੀਂ ਮੈਨੇਜ ਵੈਸੇ?
ਦੇਖੋ, ਜੇ ਮੇਰੇ ਘਰ ਗੈਸਟ ਆਏ ਹੋਏ ਆ ਤਾਂ-ਤਾਂ ਆਪਾਂ, ਚਲੋ ਇਹ ਸਾਰਾ ਸ੍ਕੀਪ ਕਰ ਦਿੰਨੇ ਹਾਂ, ਪੰਜ-ਸੱਤ ਦਿਨਾਂ ਲਈ। ਬਟ ਜਿਹੜਾ ਡੇਲੀ ਦਾ ਸ਼ੀਡਿਊਲ ਆ, ਉਹ ਤਾਂ ਆਪਾਂ ਕਰਦੇ ਹੀ ਕਰਦੇ ਹਾਂ, ਕਿਉਂਕਿ ਪਤਾ
ਅੱਛਾ। ਹਾਂਜੀ-ਹਾਂਜੀ।
ਉਹਦੀ ਭੰਗੜਾ ਕ੍ਲਾਸ ਵੀ ਆ। ਉਹਦੀ ਕ੍ਰਿਕੇਟ ਕਲਾਸ ਵੀ ਆ, ਤੇ ਉਹੀ ਕੈਂਪਸ ਦੇ ਵਿੱਚ ''ਮੈਂ ਮੇਰੀਆਂ ਕਲਾਸਿਸ ਲੱਗੀਆਂ ਹੋਈਆਂ, ਜਿੰਮ ਵੀ ਮੇਰਾ ਥੇ ਈ ਆ, ਫੇਰ ਅਸੀਂ ਨਾਲੇ ਇਕੱਠੇ ਜਾਂਨੇ ਆਂ ਸ਼ਾਮ ਨੂੰ, ਦੁਪਹਿਰ ਨੂੰ ਰੋਟੀ ਸ ਸਬਜ਼ੀ ਸ਼ਾਮ ਦੀ ਕਰਕੇ ਚਲੇ ਜਾਂਨੇ ਹਾਂ। ਸਵੇਰੇ ਸਵੇਰੇ ਸਵੇਰ ਦਾ ਕਰ ਲੈਂਦੇੇ ਹਾਂ ਫਿਰ ਮੈਨੇਜ ਤਾਂ ਕਰਨਾ ਹੀ ਪੈਂਦਾ ਦੇਖੋ।
ਹਾਂ ਦੇਖੋ ਓ ਤੇ ਹੈ। ਹਾਂ ਮੈਨੇਜ ਕਰਨਾ ਪਏਗਾ ਨਾ ਤੁਹਾਡਾ ਤੇ ਮਤਲਬ ਵਧੀਆ ਸ਼ਡਿਊਲ ਤੁਹਾਡੀ ਮੈਂ ਤੁਹਾਡੀ ਫੋਟੋ ਪਿੱਛ ਤੁਸੀਂ ਪਾਈ ਸੀ ਮੈਂ ਦੇਖੀ ਤੁਹਾਡੀ ਬੋਡੀ ਵੀ ਬੜੀ ਫਿਟ ਏ।
ਹਾਂਜੀ ਉਹ ਬਣਾਉਣਾ ਪੈਂਦਾ ਆਪਣੇ ਆਪ ਨੂੰ ਕਰਨਾ ਪੈਂਦਾ ਨਹੀਂ ਤਾਂ ਫੇਿਰ। ਕੋਈ ਫਾਇਦਾ ਨੀ ਆਪਣਾ ਲਾਈਫ ਚ। ਦੇਖੋ ਇੰਨੇ ਮਹਿੰਗੇ ਮਹਿੰਗੇ ਕੱਪੜੇ ਪਾਓ ਜਾਂ ਫਿਰ ਨਾ ਵੀ ਮਹਿੰਗੇ ਪਾਓ। ਬੋਡੀ ਤਾਂ ਜੱਚਣੀ ਚਾਹੀਦੀ ਹੈ ਦੇਖੋ ਫੀਗਰ ਹੋਊਗਾ ਮੇਨਟੇਨ।
ਅਤੇ ਮੇਨਟੇਨ ਰੱਖੋਗੇ ਅਤੇ ਆਪਣਾ ਕੱਪੜੇ ਤੁਹਾਨੂੰ ਪਤਾ ਜਛਦੇ ਹੀ ਨੇ।
ਹਾਂ ਫੇਰ ਕੱਪੜੇ ਦਾ।
ਹਾਂਜੀ ਨਹੀਂ ਮੈਂ ਨਾ ਉਹ ਤੁਹਾਡੀ ਜਦੋਂ ਤੁਸੀਂ ਸਟੇਟਸ ਪਾਇ ਸੀਗਾ ਨਾ ਅਤੇ ਮੈਂ ਕਿੱਟੀ ਦੇਈ ਸੀ। ਤੇ ਮੇਰੇ ਮਤਲਬ ਕਜ਼ਨ ਸੀ ਮਤਲਬ ਮੇਰੇ ਜਿੰਨੇ ਵੀ ਨ ਉਹ ਚ ਤੇ ਮ ਉਹਨਾ ਨੂੰ ਦਿਖਾਇਆ ਮ ਬ ਇਹ ਨਾ ਬ ਇਹ ਹੈਗੇ ਨੇ ਸਾਡੇ ਉੱਧਰ ਹੀ ਰਹਿੰਦੇ ਨੇ ਮੈਂ ਕਿਹਾ ਇਹਨਾ ਮਤਲਬ ਦੇਖੋ ਫਿੱਟਨਸ ਦੇਖੋ। ਫਿਰ ਉਹ ਮੈਨੂੰ ਪੁੱਛਣ ਲੱਗ ਗਏ ਕਿ ਤੁਸੀਂ ਸਾਨੂੰ ਉਹਨਾਂ ਦਾ ਕੋਂਟੈਕਟ ਦਿਓ ਸਾਨੂੰ ਪੁੱਛਣਾ ਹੈਏ ਕਿ ਉਹਨਾਂ ਦੀ ਡਾਇਟ। ਪਲੈਨ ਕਿ ਏ ਫਿਰ ਮੈਂ ਕਿਹਾ ਦੇਖੋ ਮੈਂ ਕਿਹਾ ਪਹਿਲੇ ਤੇ ਮੈਂ ਨਾ ਤੁਹਾਡੇ ਨਾਲ ਹੀ ਗੱਲ। ਹੁਣ ਤੁਸੀਂ ਮੈਨੂੰ ਦੱਸੋ ਮੈਂ ਉਹਨਾਂ ਨੂੰ।
ਤੁਸੀਂ ਮੇਰਾ ਨੰਬਰ ਦੇ ਸਕਦੇ ਹੋ ਕਿਉਂਕਿ ਮੈਂ ਡਾਇਟਸ ਵੀ ਦਿੰਦੀ ਹਾਂ।
ਅੱਛਾ ਅੱਛਾ ਮਤਲਬ ਤੁਹਾਡਾ ਆਪਣਾ ਬਿਜ਼ਨਸ ਅੱਛਾ ਅੱਛਾ
ਬਿਜਨਸ ਏ ਕਿ ਮੇਰਾ ਜਿਹੜਾ ਹੈ ਮੈਂ ਡਾਇਟਸ ਦੇ ਵਿੱਚ ਕੀਤਾ ਹੋਇਆ ਸਟੱਡੀ। ਤਾਂ ਮੈਂ ਡਾਇਟਸ ਦਿੰਦੀ ਹਾਂ ਜਿਹਨਾਂ ਨੂੰ ਚਾਹੀਦੀ ਹੁੰਦੀ ਆ। ਜਿਨਾਂ ਨੂੰ ਵੀ ਲੋੜ ਹੋਊਗੀ ਪਲੀਜ਼ ਤੁਸੀਂ ਨੰਬਰ ਦਿਓ। ਮੈਂ ਉਹਨਾਂ ਨੂੰ ਡਾਇਟ ਡਿਜ਼ਾਇਨ ਕਰਕੇ ਦੇ ਸਕਦੀ ਹਾਂ
ਹਾਂਜੀ ਹਾਂਜੀ ਇੱਧਰ
ਬਲੱਡ ਰਿਪੋਰਟਸ ਚਾਹੀਦੀਆਂ ਹੁੰਦੀਆਂ ਨੇ ਆਪਾਂ ਉਸ ਅਕੋਰਡਿੰਗ ਕਰਦੇ ਹਾਂ ਵਿਦਾਊਟ ਬਲੱਡ ਰਿਪੋਰਟ ਨਹੀਂ ਕਰ ਸਕਦੇ ਅਸੀਂ ਕਿਉਂਕਿ ਕਿਸੇ ਨੂੰ ਨਹੀਂ ਜੀ ਕਿਉਂਕਿ ਕਿਸੇ ਨੂੰ ਠਾਏ ਠੱਰਿਯਡ ਹੁੰਦਾ ਜੀ ਕਿਸੇ ਨੂੰ ਕੀ ਹੁੰਦਾ ਕਿਸੇ ਨੂੰ ਕੀ ਹੁੰਦਾ ਹੈਨਾ ਤਾਂ ਆਪਾਂ ਐਵੇਂ ਥੋੜੀ ਵੀ ਜੋ ਤੁਹਾਨੂੰ ਦਿੱਤੀ ਆ ਹੋਰ ਕਿਸੇ ਨੂੰ ਸੂਟ ਹੋ ਗਿਆ ਏਦਾਂ
ਹਾਂ ਉਹ ਤਾਂ ਤੁਹਾਡੀ ਬਿਲਕੁਲ ਸਹੀ ਗੱਲ ਏ ਕਿ ਹਰ ਕਿਸੇ ਦਾ ਆਪਣਾ
ਪ੍ਰੋਫੈਸ਼ਨਲ ਹੀ ਦਿੰਦੇ ਹਾਂ।
ਹਾਂਜੀ ਹਾਂਜੀ ਹਾਂਜੀ ਤੇ ਅੱਜ ਕੱਲ ਜਿਹੜੇ ਆਪਣਾ ਆਮ ਬਣਦੇ ਪਏ ਨੇ ਦੁਸਹਿਰੀ। ਅੰਬ ਵੈਸੇ ਮੌਸਮ ਦੇ ਹਿਸਾਬ ਨਾਲ ਸਹੀ ਨੇ ਫੇਿਰ ਮਸਾਲੇ ਮਸੂਿਆ ਰਿਿਆਰ।
ਦੇਖੋ ਪਤਾ ਕੀ ਆ ਨੌਰਥ ਸਾਈਡ ਜਿਹੜਾ ਹੈ ਨਾ। ਉਹ ਮੈਂਗੋ ਦਾ ਹਜੇ ਸੀਜਨ ਹੈ ਨਹੀਂੀ ਆ ਚੰਗੀ ਤਰ੍ਹਾਂ ਠੀਕ ਆ ਕਿਉਂਕਿ। ਆਰਟੀਫਿਸ਼ਲ ਬਾਰਿਸ਼ ਹੋ ਰਹੀ ਆ।
ਸ਼ਲਵਾਰੀ ਖ ਕਰਕੇ ਸਾਰੀਆਂ ਚੀਜਾਂ ਇੰਜੇਕਸ਼ਨ ਨੇ ਓਰਗੇਨਿਕ ਨਈ ਏ।
ਇਸ ਕਰਕੇ ਜਿੰਨਾ ਹੋ ਸਕੇ ਚੀਜ਼ਾਂ ਨੂੰ ਅਵੋਇਡ ਕਰੋ ਤੇ ਜਿੰਨਾ ਹੋ ਸ ਕਿ ਬਾਏ ਤੁਸੀਂ ਕਰਨ ਜਾਂਦੇ ਹੋ ਤਾਂ ਔਰਗੈਨਿਕ ਚੀਜ਼ਾਂ ਬਾਏ ਕਰੋ।
ਹਾਂਜੀ ਹਾਂਜੀ ਬਿਲਕੁਲ ਤੁਸੀਂ ਸਹੀ ਕਿਹਾ ਦੇਖ ਪਤਾ ਕੀ ਗੱਲ। ਤੁਹਾਡੇ ਨਾਲ ਗੱਲ ਕਰਕੇ ਨਾ ਥੋੜਾ ਸਾਨੂੰ ਪਤਾ ਲੱਗਿਆ ਐਵੇਂ ਸਾਨੂੰ ਪਤਾ ਹੀ ਨਹੀਂੀ ਸੀਗਾ ਕੁੱਛ ਮੈਂ ਕਿਹਾ ਚਲੋ ਤੁਹਾਨੂੰ। ਪੁੱਛਾਂ ਕਾਫੀ ਟਾਈਮ ਤੋਂ ਮੈਂ ਤਾਡੇ ਗਾਲ ਕਰਨੀ ਸੀ।
ਹਾਂਜੀ ਬਹੁਤ ਟਾਈਮ ਹੋ ਗਿਆ ਆਪਣੀ ਤਾਂ ਤੁਹਾਡੀ ਗੱਲ ਹੀ ਨਹੀਂ ਹੋਈ। ਮੈਂ ਵੀ ਤਾਂ ਹੀ ਅੱਜ ਤੁਹਾਡਾ ਮੈਨੂੰ ਮੈਂ ਕਿਹਾ ਕੱਪੜੇ ਸਵਾਣੇ ਆ ਮੈਂ। ਸਟਿਚਿੰਗ ਤੁਹਾਡੀ ਮੈਂ ਪੁੱਛਾਂ ਵੀ ਤੁਸੀਂ ਸਟਿਚ ਕਰ ਲਗੇ ਮੇਰੇ ਸੂਟ। ਮੈਂ ਤਿੰਨ ਚਾਰ ਸੂਟ ਲਏ ਹੋਏ ਆ।
ਹਾਂਜੀ ਤੁਸੀਂ ਨਾ ਕਿਸੇ ਵੀ ਟਾਈਮ ਸਾਡੇ ਘਰ ਆਓ ਕੋਈ ਦਿੱਕਤ ਨ ਹੈ ਬਸ ਮੈਨੂੰ ਆਉਣ ਤੋਂ ਪਹਿਲਾਂ। ਕਾਲ ਕਰ ਲੈਣਾ ਕਿਉਂਕਿ ਤੁਹਾਨੂੰ ਪਤਾ ਹੈ ਮ ਥੋੜਾ ਅ ਕੰਮ ਦੇ ਨਾਲ। ਨਾ ਥੋੜਾ ਬਿਜੀ ਰਹਿੰਦਾ ਵਾ ਹਨਾ ਤੁਸੀਂ ਮੈਨੂੰ ਮਤਲਬ ਇੱਕ ਦੋ ਇੱਕ ਦਿਨ ਪਹਿਲੇ। ਹੋਆ ਅਗਰ ਇੱਕ ਦਿਨ ਪਹਿਲੇ ਪੋਸੀਬਲ ਹੈ ਠੀਕ ਹੈ ਨਹੀਂ ਤਾਂ ਤੁਸੀਂ ਘੰਟਾ ਡੇਢ ਦੋ ਘੰਟੇ ਪਹਿਲੇ। ਮੈਨੂੰ ਤੁਸੀਂ ਕੋਲ ਕਰੋ, ਤੇ ਫਿਰ ਮੈਂ ਆਪ ਜ਼ਰੂਰ, ਤਾਣੁ ਮਿਲਾਂਗਾ। ਕਾਰ ਈ, ਹੈਣਾ ਐਵੇਂ ਨਾ ਹੋਏ ਤੁਸੀਂ ਆਓ, ਤੇ ਮੈਂ ਆਪਣਾ ਤਾਣੁ ਮਿਲਾਂ ਨਾ ਕਾਰ।
ਤੁਹਾਡਾ ਬੇਟਾ ਮੈਨੂੰ ਦਿਸਿਆ ਸੀਗਾ ਮਾਰਕੀਟ ਚ ਇੱਕ ਵਾਰੀ।
ਅੱਛਾ-ਅੱਛਾ ਹਾਂ ਬਸ ਓ ਨਾ। ਮੈਂ ਕਿੰਨੀ ਵਾਰ ਕਿਹਾ ਬਈ ਬਾਰ ਨਾ ਨਿਕਲਿਆ ਕਰ ਬੱਚੇ ਚੁੱਕਣ ਨਾ ਲਿਆਂ ਏਦੇ ਨੇ। ਫਿਰ ਕੱਲ੍ਹਾ ਚੱਲ ਜਾਂਦਾ ਵੈ ਮੈਂ ਇੰਨਾ।
ਤੁਸੀਂ ਨਾ ਜਾਇਆ ਕਰੋ ਨਾ ਵੀਰ ਜੀ ਆ ਭਾਬੀ ਜੀ ਨੂੰ ਨਾਲ ਭੇਜਿਆ ਕਰੋ।
ਮੈਂ ਤਾਣੁ ਕਹਿੰਦਾ ਪਿਆ ਅੱਖਾਂ ਚ ਮਰਚਾਂ ਪਾ ਕੇ ਐਂ ਨਿਕਲਦੇਣ ਜਿਵੇਂ ਪਤਾ ਈ ਨਈ ਲੱਗਦਾ।
ਹਾਂਜੀ-ਹਾਂਜੀ ਨਈ ਧਿਆਨ ਦਿਆ ਕਰੋ ਬੱਚਿਆਂ ਦਾ। ਹਾਂਜੀ ਹੋਰ ਸਭ ਵਧੀਆ? ਤੁਹਾਡੇ ਨੀ ਕੋਈ ਗੈਸਟ ਆਏ ਤੁਸੀਂ ਨੀ ਕਿਤੇ ਗਏ?
ਇਸ ਵਾਰ ਨਾ ਮੈਂ ਅੰਮ੍ਰਿਤ ਪੰਜਾਬ ਤੋਂ ਆਣਾ ਸੀਗਾ ਤੇ ਆਪਣਾ ਕੋਈ ਉਨਾਂ ਨੂੰ ਨਾ ਮਤਲਬ ਕੌਈ ਥੋੜ੍ਹਾ, ਮੈਨੇਜ ਨਈ ਹੋ ਰਿਹਾ ਸੀ, ਤੇ ਫਿਰ ਓ ਕਹਿੰਦੇ ਸੀ ਕਿ ਬਈ ਇੱਕ-ਦੋ ਦਿਨ ਬਾਅਦ ਦੇਖਾਂਗੇ ਵੇ ਦੋ-ਤਿੰਨ ਦਿਨ ਚੱਕਰ ਲਗਾਵਾਂਗੇ, ਫੈਮਲੀ ਨਾਲ ਈ ਆਣਗੇ। ਤੇ ਆਪਣਾ ਇੱਕ-ਦੋ ਦਿਨ ਰਹਿ ਕੇ ਚਲੇ ਜਾਏਗੇ। ਪੈਲੇ ਤਾਂ ਸੀਗਾ ਓਦਾ ਪਲਾਨ ਕੀ ਚਲੋ ਪੰਦਰਾਂ ਦਿਨ ਰਹਿਣ ਦਾ ਬਟ ਕੋਈ ਦਿੱਕਤ ਸੀਗੀ ਓ ਕਹਿੰਦੇ ਕਿ ਨਈ ਬਈ ਆਪਾਂ ਨਾ ਆਵਾਂਗੇ ਜ਼ਰੂਰ, ਪਰ ਤਿੰਨ-ਚਾਰ ਦਿਨ ਰਹਿ ਕੇ ਆਪਣਾ ਚੱਲ ਜਾਂਗੇ ਹੈ ਨਾ।
ਹਾਂਜੀ-ਹਾਂਜੀ, ਹਾਂਜੀ ਸਈ ਗੱਲ ਏ, ਫੇਰ ਤਾਂ ਤੁਸੀਂ ਵੀ ਬਿਜ਼ੀ ਹੋ ਜਾਓਗੇ ਵੀਰ ਜੀ।
ਚਲੋ ਠੀਕ ਹੈ ਫਿਰ ਹੁਣ, ਹਾਂਜੀ ਸਸ ਸ੍ਰੀ ਕਾਲ।
ਠੀਕ ਏ ਜੀ ਸਸ ਸ੍ਰੀ ਕਾਲ ਜੀ ਬਚ।